ਅਵਾਜ਼ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਕੀ ਕਰਦੇ ਸੀ ਮੌਸਮ ਕਿੱਦਾਂ ਇਥੇ
ਧੁੱਪ ਨਿਕਲ ਆਈ ਆ ਪਹਿਲਾਂ ਮੌਸਮ ਬੜਾ ਵਧੀਆ ਸੀਗਾ ਹੁਣ ਧੁੱਪ ਨਿਕਲ ਆਈ ਆ ਬਸ ਏਦਾਂ ਹੀ ਹੈ ਅੱਜ ਕੱਲ
ਹਜੀ ਅੱਜ ਸਾਰਾ ਦਿਨ ਤੇ ਗਰਮੀ ਲੱਗਦੀ ਹੋਈ
ਬਿਲਕੁਲ ਜੀ ਬਿਲਕੁਲ ਇਹੀ ਹੈਗਾ ਹੋਰ ਘਰ ਪਰਿਵਾਰ ਸਾਰੇ ਵਧੀਆ ਆ
ਹਾਂਜੀ ਅੱਜ ਮੈਂ ਤਾਂ ਸੁਣਿਆ ਕੀ ਮੀਂਹ ਵੀ ਪਿਆ ਬਹੁਤ
ਹਾਂਜੀ ਰਾਤੀ ਬਿਲਕੁਲ ਜੀ ਬਿਲਕੁਲ ਕੱਲ ਰਾਤੀ ਪਿਆ ਹੁਣ ਤਾਂ ਫਿਰ ਧੁੱਪ ਨਿਕਲ ਆਈ ਆ ਸਵੇਰ ਦਾ ਮੌਸਮ ਠੀਕ ਸੀ ਅਹੀ ਧੁੱਪ ਹੈ ਕਦੀ ਬੱਦਲ ਹੈ ਕਦੀ ਧੁੱਪ ਹੈ ਕਦੀ ਬੱਦਲ ਹੈ ਕੁਛ ਨਹੀ ਕਹਿ ਸਕਦੇ
ਹਾਂਜੀ ਹੁਣ ਤਾਂ ਇਸ ਮਹੀਨੇ ਤੋਂ ਗਰਮੀ ਰਹੇਗੀ
ਬਿਲਕੁਲ ਜੀ ਗਰਮੀ ਵੀ ਉਹ ਹੈਗੀ ਹੈ ਪਸੀਨੇ ਚ
ਅਗਸਤ ਤੱਕ ਤੇ ਗਰਮੀ ਰਹਿਣੀ ਹੈ ਅਗਸਤ ਦਾ ਮਹੀਨਾ ਵੀ ਗਰਮੀ ਵਾਲਾ ਏ ਸਪਟੰਬਰ ਵਿੱਚ ਜਾ ਕੇ ਮਾੜੀ ਮਾੜੀ ਜਈ ਗਰਮੀ ਠੰਡਕ ਹੋਏਗੀ ਅਕਤੂਬਰ ਦੇ ਐਂਡ ਵਿੱਚ ਥੋੜ੍ਹੀ ਬਹੁਤੀ ਠੰਡ ਹੋਏਗੀ ਜਦ ਰਾਮ ਲੀਲਾ ਸ਼ੁਰੂ ਹੁੰਦੀ ਹੈ ਨਾ
ਹੋਰ ਘਰ ਪਰਿਵਾਰ ਸਾਰੇ ਵਧੀਆ
ਹਾਂਜੀ ਤੁਸੀਂ ਦੱਸੋ ਜੀ
ਬਸ ਵਧੀਆ ਵਧੀਆ ਕੁੜੀ ਮੇਰੀ ਛੋਟੀ ਸੌ ਦੀ ਹੈ ਮੈਂ ਕਿਹਾ ਚੱਲ ਫੋਨ ਹੀ ਕਰ ਲੈਂਦੀ ਕੁੜੀ ਤੰਗ ਬੜਾ ਕਰਦੀ ਆ ਨਾ ਫੇਰ ਮੰਮਾ ਮੈ ਦੋ ਫੋਨ ਮੈਂ ਫੋਨ ਚਲਾਉਣਾ ਏ ਕਰਨਾ ਆ ਫੇਰ ਆਵਾਜ਼ਾਂ ਫਿਰ ਬੋਲਦੀ ਰਹਿੰਦੀ ਹੈ ਪਿੱਛੋਂ ਫਿਰ ਸਮਝ ਨਹੀਂ ਆਉਂਦੀ ਫੋਨ ਤੇ ਕੀ ਬੰਦਾ ਕੀ ਬੋਲ ਰਿਹਾ ਤੇ ਕੁੜੀ ਕੀ ਬੋਲ ਰਹੀ ਹੈ
ਹਾਂਜੀ
ਹਾਂਜੀ ਹੋਰ ਦੱਸੋ ਤੁਸੀਂ ਸਫਾਈ ਤਿੰਨ ਦਿਨ ਬਾਅਦ ਕਰਦੇ ਜਿਵੇਂ ਡੱਬੇ ਡੁੱਬੇ ਤੇ ਸਾਫ਼ ਕਰਦੇ ਆ ਨਾ ਤੁਸੀਂ ਉਹ ਕਿੰਨੇ ਦਿਨ ਬਾਅਦ ਕਰ ਲੈਂਦੇ ਹੋ
ਮੈਂ ਤੇ ਕਮ ਸੇ ਕਮ ਵੀ ਪੰਦਰਾਂ ਦਿਨ ਬਾਅਦ ਕਰਦੀ
ਮਤਲਬ ਸਾਰੀ ਇੱਕੋ ਵਾਰੀ ਕਰਦੇ ਓ ਕੇ ਮਤਲਬ ਥੋੜੀ ਥੋੜ੍ਹੀ ਕਰਦੇ ਹੋ
ਹ ਨਹੀਂ ਮੇਰੇ ਤਾਂ ਖੈਰ ਬੱਚੇ ਵੱਡੇ ਵੀ ਨੇ ਤੇ ਥੋੜੀ ਬਹੁਤੀ ਉਹ ਵੀ ਹੈਲਪ ਕਰਾਦੇ ਨੇ। ਤੇ ਮੈਂ ਤੇ ਘਰ ਪੰਦਰਾਂ ਦਿਨ ਬਾਅਦ ਖੁਦ ਵੀ ਕਰ ਲੈਂਦੀ ਏ ਇੱਕ ਵਾਰੀ ਮੈਂ ਕਰਦੀ ਹਾਂ ਇੱਕ ਵਾਰੀ ਕੁੜੀਆਂ ਕਰ ਲੈਂਦੀ
ਅੱਛਾ ਜੀ
ਮੈਂ ਤੇ ਇੱਕ ਵਾਰੀ ਸਾਰੇ ਕਰਦੀ ਹਾਂ ਇਹ ਨੀ ਕਿ ਬਈ ਦੋ ਵਾਰੀ ਕਰਾਂਗੀ ਵੱਡੇ ਵਾਲੇ ਵੀ ਛੋਟੇ ਵਾਲੇ ਵੀ ਇੱਕੋ ਵਾਰੀ ਕਰ ਲੈਂਦੀ ਆ
ਮੈ ਵੀ ਜਿਹੜਾ ਡੱਬਾ ਖਾਲੀ ਹੁੰਦਾ ਨਾ ਉਹੀ ਮਾਂਝ ਕੇ ਤੇ ਰੱਖ ਦਿੰਨੀ ਆਾਂ ਵੀ ਕੁੜੀ ਛੋਟੀ ਆ ਫਿਰ ਹਾਂਜੀ ਐ ਮੇਰੀ ਕੁੜੀ ਛੋਟੀ ਹੈ ਫੇਰ ਇਹ ਹੁੰਦਾ ਕਿ ਮੇਰੇ ਇਲਾਵਾ ਕਿਸੀ ਨੇ ਕਰਨਾ ਵੀ ਨੀ ਹੈ ਕਰਨਾ ਵੀ ਮੈਂ ਹੀ ਆ।
ਹ
ਮੈਂਨੂੰ ਜਿਵੇਂ ਟਾਈਮ ਲੱਗਦਾ ਇੱਕ ਵਾਰੀ ਡੱਬੇ ਵੱਡੇ ਮਾਂਜਲੇ ਇੱਕ ਵਾਰੀ ਛੋਟੇ ਮਾਂਜਲੇ ਇੱਕ ਵਾਰੀ ਰਸੋਈ ਟਹਿਲਾ ਸਾਫ਼ ਕਰ ਲਈਆਂ ਇੱਕ ਵਾਰੀ ਹੋਰ ਨ ਮੋਟਾ ਸਮਾਨ ਸਾਫ਼ ਕਰ ਲਿਆ ਏਦਾਂ ਫਿਰ ਮੈਂ ਤਿੰਨ ਚਾਰ ਵਾਰੀ ਚ ਕਰਨੀ ਆ। ਜਿਵੇਂ ਸਬਜ਼ੀ ਬਣ ਰਹੀਏ ਮੇਰੇ ਕੋਲ ਟਾਈਮ ਹੈ ਵੇਹਲੀ ਚਲ ਵੱਡੇ ਡੱਬੇ ਸਾਫ਼ ਕਰ ਲਏ।
ਹਾਂਜੀ
ਮੈ ਤੇ ਇਦਾਂ ਕਰਦੀ ਹੈਗੀ ਆ।
ਨਹੀਂ ਮੈਂ ਤਾਂ ਇੱਦਾਂ ਕਰਦੀ ਹਾਂ ਜਿੱਦਾਂ ਸਬਜ਼ੀ ਬਣ ਰਹੀ ਹੈ ਤੇ ਫਟਾਫਟ ਆਟਾ ਗੁੰਦ ਲਿਆ। ਬਟ ਆਟਾ ਜੋ ਇਹ ਕਿ ਮੈਂ ਸਟੋਰ ਕਰਕੇ ਨੀ ਰੱਖ ਫ੍ਰਿਜ ਵਿਚ ਕਿਉਂਕਿ ਮੇਰੇ ਬੱਚੇ ਨਾ ਇੱਕੋ ਵਾਰੀ ਖਾਂਦੇ ਨੇ ਇੱਕ ਮਤਲਬ ਜਿਵੇਂ ਮੈਂ ਹੁਣੇ ਆਟਾ ਗੁੰਦਿਆ ਤੇ ਹੁਨੇ ਹੀ ਮੁੱਕ ਜਾਣਾ ਚਾਹੀਦਾ। ਔਰ ਜੇ ਮੈਂ ਰਾਤ ਬਣਾ ਲਿਆ ਚਲੋ ਰਾਤ ਤੱਕ ਦਾ ਖਾ ਲੋ, ਫਿਰ ਅਗਲੇ ਦਿਨ ਫੇ ਨੀ ਯੂਜ ਕਰਦੇ।
ਦੇਖੋ ਨਾ ਖ਼ਰਾਬ ਹੋ ਜਾਂਦਾ ਆਟਾ ਨਾ ਆਟੇ ਜਨੀ ਬਰੀਕ- ਬਰੀਕ ਕੀੜੇ ਵੀ ਆ ਜਾਂਦੇ ਆ ਕਾਲੇ ਜਿਹੜੇ ਜਿੰਨਾ ਲੱਗਦਾ ਕਾਲੇ ਪੰਚ ਆ ਜਾਂਦਾ ਆ।
ਹਾਂਜੀ ਭਾਵੇਂ ਫਰਿਜ ਵਿੱਚ ਰੱਖੋ ਫ ਵਹਿਮ ਜਿਹਾ ਆ ਜਾਂਦਾ। ਕਿ ਨਹੀਂ ਯੂਜ ਨੀ ਕਰਨਾ ਚਾਹੀਦਾ।
ਮੈਂ ਤੇ ਆਪ ਸਵੇਰੇ ਨਾਸ਼ਤੇ ਵੇਲੇ ਮਲਦੀ ਆ ਦੁਪਹਿਰ ਤੱਕ ਚੱਲਦਾ ਫਿਰ ਰਾਤੀ ਦਾ ਮਾੜਾ ਮੋਟਾ ਹੀ ਮਲਦੀ ਰਾਤੀ ਕਿਸੇ ਚੌਲ ਬਣ ਜਾਂਦੇ ਆ ਕਿਸੇਲੇ ਹੁਣ ਮੰਮੀ ਕਹਿ ਰਹੀ ਰਾ ਖਿਚੜੀ ਬਣਾਣੀ ਹੈ। ਤੇ ਹੁਣ ਰੋਟੀ ਸਾਡੀ ਘੱਟ ਵੱਧ ਲੱਗੇਗੀ ਬਸ ਮੰਮੀ ਤੇ ਦੋ ਫੁਲਕੇ ਬਣਾਣੇ ਆ ਖਾਲੀ। ਸਾਡੇ ਘਰ ਖਿਚ ਨਾਲ ਕੋਈ ਰੋਟੀ ਖਾਂਦਾ ਹੀ ਨੀ ਹੈ, ਸਾਰੇ ਖਿ ਖਿਚੜੀ ਚੱਲੇਗੀ ਬਿਨਾਂ ਰੋਟੀ ਦੇ ਹਾਂਜੀ।
ਹਾਂਜੀ ਇੱਕ ਟਾਈਮ ਤੋਂ ਖਿੱਚੜੀ ਆ ਦਾਲ ਬਣਦੀ ਹੋਏਗੀ ਨਾਲ ਚੌਲ।
ਬਿਲਕੁਲ-ਬਿਲਕੁਲ ਖਿਚੜੀ ਤਾਂ ਮੈਨੂੰ ਵੀ ਪਸੰਦ ਨੀ ਛੋਲ ਦੀ ਮੈਂ ਜਿਆਦਾ ਖਿਚੜੀ ਖਾ ਵੀ ਨੀ ਸਕਦੀ ਹੈ ਪੱੱਚਦੀ ਨੀ ਹੈ। ਮੈਂ ਆਪਨੇ ਪੇਕੇ ਘਰ ਤੇ ਮੈਨੂੰ ਮਤਲਬ ਖਾ ਲੈਂਦੀ ਆ ਪਚ ਵੀ ਜਾਂਦੀ ਆ। ਕਿਉਂਕਿ ਸੁੱਕੀ-ਸੁੱਕੀ ਬੰਨਦੀ ਆ ਖੇਡਵੀ ਖਿਚੜੀ ਜਿਹੜੀ ਹੁੰਦੀ ਹੈ।
ਅੱਛਾ ਉਹ ਨਹੀਂ ਸਵਾਦ ਲੱਗਦੀ ਨਾ।
ਨਹੀਂ ਸੁੱਕੀ-ਸੁੱਕੀ ਜਿਹੜੀ ਬਿਲਕੁਲ ਸੁੱਕੀ ਹੁੰਦੀ ਹੈ ਹਾਂ ਜਿਹੜੀ ਦਾਲ ਵੱਖਰੀ ਤੇ ਚੋਲ ਵੱਖਰੇ ਵਿਖਾਈ ਦਿੰਦੇ ਆ ਨਾ।
ਅੱਛਾ ਉਹ ਗਾੜੀ-ਗਾੜੀ ਜਾਇ ਖਾਂਦੇ।
ਹਾਂਜੀ ਹਾਂ ਬਿਲਕੁਲ ਸੁੱਕੀ ਜੀ। ਦੋ ਮਤਲਬ ਚੋਲ ਦਾ ਦਾਨਾ ਵੱਖਰਾ-ਵੱਖਰਾ ਵਿਖੇ ਉਹਓ ਵਾਲੀ ਇ ਉੱਥੇ ਬਣਦੀ ਹੈ ਬਿਲਕੁਲ ਕੋਟਵੀ ਜਿੜੇ ਖਿਚੜੀ ਹੁੰਦੀ ਨਾ
ਸਾਡੇ ਇੱਥੇ ਵੀ ਘੋਟਵੀ ਜਿਹੀ ਬਣਦੀ ਹੈ ਤੇ ਇੱਕ ਮੇਰੇ ਏਦਾਂ ਹੀ ਸੁੱਕੀ ਜਿਹੀ ਬਣਦੀ ਸੀ ਤੇ ਤੇ ਮੇਰੀ ਜੋ ਛੋਟੀ ਵਾਲੀ ਭੈਣ ਸੀ ਨਾ ਮਤਲਬ ਸਾਡੀ ਨਾ ਵਾਰੀ ਹੁੰਦੀ ਸੀ। ਸਾਡੀ ਮੰਮੀ ਨੀ
ਹਾਂਜੀ
ਵਾਰੀ ਹੁੰਦੀ ਸੀ। ਕਿ ਇੱਕ ਟਾਈਮ ਤੂੰ ਨਾਸ਼ਤਾ ਬਣਾਏਗੀ ਤੂੰ ਲੰਚ ਬਣਾਏਗੀ। ਤੂੰ ਡਿਨਰ ਬਣਾਏਂਗੀ ਬਟ ਫਿਰ ਜਦੋਂ ਅਸੀਂ ਵੱਡੇ ਹੋਏ ਥੋੜੇ ਤੇ ਫਿਰ ਤਿੰਨੋ ਜੋਬ ਵੀ ਕਰਦੇ ਸੀ ਤੇ ਜੋਬ ਦੇ ਹਿਸਾਬ ਨਾਲ ਔਰ ਜੋ ਛੋਟੀ ਵਾਲੀ ਸੀ ਉਹਦੀ ਮੈਡੀਕਲ ਲਾਈਨ ਸੀ ਉਹਦੀ ਸ਼ਿਫਟ ਹੁੰਦੀ ਸੀ। ਕਦੀ ਮੋਰਨਿੰਗ ਸ਼ਿਫਟ, ਕਦੀ ਸੈਕਿੰਡ ਸ਼ਿਫਟ ਵਿੱਚ ਜਾਂਦੀ ਸੀ ਕਦੇ ਨਾਈਟ ਸ਼ਿਫਟ ਵਿੱਚ।
ਹਾਂਜੀ
ਤੇ ਉਹ ਆਪਣੀ ਸ਼ਿਫਟ ਵਿੱਚ ਨਾ ਜਦੋਂ ਦੁਪਹਿਰ ਵਾਲੀ ਸ਼ਿਫਟ ਆਦੀ ਸੀ ਇਦਾਂ ਕਰਦੀ ਖਿ ਚੜੀ ਬਣਾ ਦਿੰਦੇ ਆ ਤੇ ਮੈਂ ਉਹਨੂੰ ਕਹਿੰਦੀ ਹਾਂ ਆਪਣੇ ਘਾਰੀ ਵਿੱਚ ਖਿਚੜੀ ਔਰ ਸਾਡੀ ਘਾਰੀ ਵਿੱਚ ਰੋ ਰੋਟੀ ਬਣਾਉਣ ਵਿੱਚ ਥੋੜੀ ਮਿਹਨਤ ਜਿਆਦਾ ਲੱਗਦੀ ਹੈ ਨਾ ਤੇ ਹੋਰ ਇਦਾਂ ਹੁੰਦਾ ਸੀ ਮਜ਼ਾਕ ਜਿਹਾ ਕਰਦੇ ਸੀ ਅਸੀ।
ਮੇਰੀ ਵੀ ਛੋਟੀ ਭਾਂਜੀ ਨੇ ਦੋ ਭੈਣਾਂ ਨਾ। ਕਰ ਰਹਿੰਦੀ ਸੀ ਜਦ ਸਕੂਲੇ ਪੜ੍ਹਦੀ ਸੀ ਮੇਰੀ ਮੰਮੀ ਵੀ ਜੋਬ ਕਰਦੀ ਸੀ ਤੇ ਅਸੀਂ ਮੈਂ ਤੈਨੂੰ ਆਪਸ ਚ ਕੰਮ ਆਨ ਸੀ ਇੱਕ ਬੰਦਾ ਰੋਟੀ ਬਣਾਏਗਾ ਇੱਕ ਬੰਦਾ ਸਫ਼ਾਈ ਕਰੇਗਾ ਇੱਕ ਬੰਦਾ ਭਾਂਡੇ ਮਾਂਜੇਗਾ ਸਾਰੀ ਦਿਹਾੜੀ। ਮੇਰੀ ਮੰਮੀ ਰੋਟੀ ਬਣਾਉਂਦੀ ਸੀ। ਹਾਂ, ਰੋਟੀ ਮੇਰੀ ਮੰਮੀ ਨੇ ਬਣਾਣੀ ਸਾਰੀ ਦਿਹਾੜੀ ਦੀ। ਸਫਾਈਆਂ ਸਾਰੀਆਂ ਮੈਂ ਜੋਬ ਤੇ ਕਰਕੇ ਜਾਣੀ ਆ ਸਵੇਰੇ ਨੌ ਵਜੇ ਤੱਕ ਫਟਾਫਟ ਝਾੜੂ ਪੋਚਾ।
ਹਾਂ,
ਤੇ ਮੇਰੀ ਭੈਣ ਕਹਿੰਦੇ ਤਿੰਨੋ ਟਾਈਮ ਦੇ ਭਾਂਡੇ ਮਾਂਜਣੇ। ਉਹਨੇ ਅੱਜ ਤੱਕ ਆਪਣੀ ਲਾਈਫ ਚ ਝਾੜੂ ਪੋਚਾ ਨੀ ਕੀਤਾ ਹੁਣ ਜਿੱਥੇ ਮਤਲਬ ਪੇਕੇ ਵੀ ਸੋਹਰੇ ਵੀ ਰਹੀ ਆ ਨਾ। ਸੋਹਰੇ ਵੀ ਓਹਨੇ ਅੱਜ ਤੱਕ ਝਾੜੂ ਪੋਚੇ ਨੂੰ ਹੱਥ ਨੀ ਲਾਇਆ।
ਅੱਛਾ, ਕਿਸਮਤ ਚੰਗੀ।
ਬਿਲਕੁਲ ਜੀ ਬਿਲਕੁਲ, ਓ ਭਾਂਡੇ ਮਾਂਜਦੀ ਆ ਓ ਵੀ ਦੋ ਚਾਰ ਭਾਂਡੇ ਹੁੰਦੇ ਜੀਜ਼ਾਂ ਮੇਰਾ ਆਪੇ ਮਾਂਜ ਦਿੰਦਾ। ਉਹ ਵੀ ਉਹਨੂੰ ਲੋੜ ਨੀ ਆ ਭਾਂਡੇ ਕਰਨ ਦੀ ਰੋਟੀ ਦੀ ਵੀ ਲੋੜ ਨੀ ਐ। ਬਾਹਰੋਂ ਲਿਆਦਾ ਮੇਰੀ ਜੀਜ਼ਾਂ ਉਹਨੂੰ ਕੋਈ ਟੈਂਨਸ਼ਨ ਹੈ ਹੀ ਨੀ ਐ ਜਿਵੇਂ ਮਸਤ ਮੋਲਾ ਵਿਆਹ ਤੋਂ ਪਹਿਲੇ, ਸੀ ਨਾ। ਉਹ ਮਸਤਮੋਲਾ ਹੁਣ ਵਿਆਹ ਤੋਂ ਬਾਅਦ ਵੀ ਐਹੀ ਜੀ ਐ।
ਹਾਂਜੀ, ਮੇਰੀ ਵੀ ਛੋਟੀ ਭੈਣ ਆ ਨਾ ਉਹਨੂੰ ਵੀ ਕੰਮ ਕਰਨ ਦੀ ਆਦਤ ਨੀ ਸਕਾਈ ਸੀ। ਭਾਵੇਂ ਸਾਡੀ ਮੰਮੀ ਨਹੀਂ ਸੀ ਅਸੀਂ ਵੀ ਉਹਨੂੰ ਨਾ ਬੜਾ ਪਿਆਰ ਕੀਤਾ ਸੀ। ਕਿ ਤੂੰ ਕੰਮ ਜ਼ਿਆਦਾ ਨੀ ਕਰੇਗੀ ਤੇ ਰੋਟੀ ਦਾ ਵੀ ਅਸੀਂ ਮਤਲਬ ਆਪ ਹੀ ਕਰਦੀਆਂ ਸੀਗੀਆਂ। ਦੋਨੋ ਭੈਣਾਂ ਕਿ ਤੇਰੀ ਵਾਰੀ ਆ ਤੇ ਖਿੱਚੜੀ ਤੇ ਓ ਕਹਿੰਦੀ ਕਿ ਆਦਤ ਨੀ ਪਾਈ ਨਾ ਤੁਸੀਂ ਕੰਮ ਕਰਨ ਦੀ ਔਰ ਮੇਰੀ ਵੱਡੀ ਭੈਣ ਨੇ ਸਾਨੂੰ ਨਾ ਭਾਂਡਿਆਂ ਦੀ ਆਦਤ ਸਿਖਾਈ ਨਾ ਕੱਪੜੇ ਧੋਣ ਦੀ ਹੁਣ ਇੱਥੇ ਤੇ ਮੈਂ
ਐਈ ਤੂੰ ਮੈਨੂੰ ਪਤਾ ਲਾਗਿਆ ਕਿ ਭਾਂਡੇ ਵੀ ਮਾਂਜਨੇ ਹੁੰਦੇ ਨੇ ਤੇ ਕੱਪੜੇ ਵੀ ਧੋਣੇ ਹੁੰਦੇ ਨੇ ਸਹੁਰੇ ਘਰ ਆ ਕੇ ਤੇ ਅਸੀਂ ਆਪਣੀ ਵੱਡੀ ਭੈਣ ਨੂੰ ਕਹਿਣਾ ਕਿ ਥੋੜਾ ਬਹੁਤਾ ਸਾਨੂੰ ਭਾਂਡੇ ਔਰ ਕੱਪੜੇ ਦੀ ਆਦਤ ਸਿਖਾਂਦੀ ਹੁਣ ਤਾਂ ਹੁਣ ਸਾਨੂੰ ਨਾ ਔਖਾ ਲੱਗਦਾ।
ਹੈਲੋ, ਸਾਡੀ ਮੰਮੀ ਸਾਨੂੰ ਸਿਖਾਇਆ ਸਭ ਚੀਜ਼
ਵਿਆਹ ਕਰਕੇ ਆਏ ਤੇ ਹੱਥ ਬੜੇ ਸੋਫਟ ਹੁੰਦੇ ਹੁਣ ਹੱਥ ਥੋੜੇ ਏਦਾਂ ਹੋਗੇ।
ਹਾਂਜੀ, ਮੈਂ ਤੁਹਾਡੀ ਤੁਹਾਨੂੰ ਸਿਖਾਇਆ ਸਭ ਕੁਛ। ਸੀਂ ਕਰਦੇ ਨੀ ਸੀ ਬਟ ਮੈਨੂੰ ਬੜਾ ਸੀ ਮੇਰੀ ਮੰਮੀ ਨਾ ਛੋਟੇ ਹੁੰਦੇ ਕੰਮ ਕਰਦੀ ਸੀ ਮਤਲਬ ਕਿ ਉਹ ਨਾ ਉਹ ਸੀ ਟੀਮ ਲੀਡਰ ਵਗੈਰਾ ਸੀ ਤੇ ਹੁਣ ਮੇਰੀ ਮੰਮੀ ਨੇ ਜਾਣਾ ਤੇ ਫਿਰ ਮੈਂ ਹਾਏ ਮੰਮੀ ਹੁਣ ਥੱਕ ਕੇ ਆਏਗੀ ਕੰਮ ਵੀ ਕਰੇਗੀ। ਤੇ ਮੈਂ ਪਹਿਲੀ ਵਾਰੀ ਗੋਭੀ ਪਰੋਠੇ ਬਣਾਏ ਮੇਰੇ ਡੈਡੀ ਕਹਿਣ ਲੱਗੇ ਤੂੰ ਅੱਜ ਗੋਭੀ ਦੇ ਪਰੌਂਠੇ ਬਣਾ ਮੈਂ ਕਿਹਾ ਠੀਕ ਆ ਡੈਡੀ ਬਣਾ। ਮੈਨੂੰ ਪਤਾ ਨਹੀ ਸੀ ਗੋਭੀ ਅਸੀਂ ਕੱਦੂ ਕਾਸ ਕਰਦੇ ਆਂ। ਮੈਂ ਨਾ ਗੋਭੀ ਬਿਲਕੁਲ ਬਰੀਕ-ਬਰੀਕ, ਬਰੀਕ- ਬਰੀਕ ਹੱਥ ਨਾਲ ਕੱਟੀ ਗਈ ਚਾਕੂ ਨਾਲ
ਅੱਛਾ,
ਨੂੰਨ ਲਾ ਕੇ ਰੋਟੀ ਬਣਾਈ ਮੰਮੀ ਕਹਿੰਦੀ ਤੂੰ ਆ ਕੀ ਕੀਤਾ ਈ। ਮਤਲਬ ਪਰੌਠੇ ਬਣਾ ਰਹੇ ਮੰਮੀ ਕਹਿੰਦੀ ਇਨੂੰ ਕੱਦੂ ਕਾਸ ਕਰਦੇ ਹੁੰਦੇ ਆ ਮੈਂ-ਮੈਂ ਬਰੀਕ-ਬਰੀਕ ਕਰਕੇ ਸਭ ਨੂੰ ਖੁਆ ਛੱਡੇ ਮੈਨੂੰ ਬੜਾ ਸੀ ਕਿ ਮੰਮੀ ਆਏਗੀ ਥੱਕ ਆਏਗੀ ਫਿਰ ਆ ਕੇ ਘਰ ਦਾ ਕਰੇਗੀ। ਤੇ ਮੰਮੀ ਦੇ ਆਉਣ ਪਹਿਲਾਂ ਪਹਿਲਾਂ ਮੈਂ ਸਾਰਾ ਕੰਮ ਨਿਪਟਾ ਦਿੰਦੀ ਜਿਵੇ ਮੇਰੇ ਕੋਲੋਂ ਏਡੀ ਮੇਡੀ ਰੋਟੀ ਬਣੀ ਮੈਂ ਟੇਡੀ ਮੇਡੀ ਰੋਟੀ। ਰੋਟੀ ਬਣਾ ਦੇਣੀ ਸਭ ਨੂੰ ਖੁਆ ਦੇਣੀ। ਸਫਾਈਆਂ ਸਫੂਈਆਂ ਜਿਹੜੀ ਮਾੜੇ ਮੋਟੇ ਕੱਪੜੇ ਹੋਣੇ ਧੋ ਛੱਡਨੇ ਮੇਰੀ ਮੰਮੀ ਨੇ ਬੋਲਣਾ। ਤੂੰ ਕੀ ਕਰਨੀ ਆ ਪਿਆ ਰਹਿਣ ਦਿਆ ਕਰ ਮੈਂ ਆਪੇ ਕਰ ਲਾਂਗੀ ਮੈਂ ਥੱਕ ਕੇ ਆਓਗੇ ਫਿਰ ਕਰੋਗੇ ਆ ਕੇ ਫੇਰ ਸਵੇਰੇ ਜਾਓਗੇ ਮੈਂ ਉਹਨਾਂ ਦੇ ਆਣ ਤੋਂ ਪਹਿਲਾਂ ਸਾਰਾ ਕੰਮ ਨਿਪਟਾ ਦਿੰਦੀ ਹੁੰਦੀ ਸੀ।
ਹਾਂਜੀ, ਮਾਵਾਂ ਨੂੰ ਵੀ ਲੱਗਦਾ ਕਿ ਵੀ ਸਾਡੇ ਬੱਚੇ ਘਰ ਤਾਂ ਰਹੇ ਮੇਰੀ ਵੀ ਛੋਟੀ ਕੁੜੀ ਬਹੁਤ ਕੰਮ ਕਰਦੀ।
ਸਾਰਾ ਕੰਮ ਮੇਰੀ ਛੋਟੀ ਭੈਣ ਨੀ ਸੀ ਕਰਦੀ। ਛੋਟੀ ਭੈਣ ਨੂੰ ਪਤਾ ਵੱਡੀ ਹੈਗੀ ਆ ਉਹ ਮਾੜਾ ਜਿਹੇ ਕੰਮ ਨੂੰ ਵੀ ਹੱਥ ਨਹੀਂ ਸੀ ਲਾਂਦੀ। ਉਹਨੂੰ ਮੈਂ ਕਦੀ ਕਹਿਣਾ ਉਹ ਕਹਿੰਦਾ ਆਪੇ ਕਰ ਨਾ ਕਰ ਮੰਮੀ ਕਰ ਰਹੇ ਤੈਨੂੰ ਕਿੰਨੇ ਕਿਹਾ ਮੰਮੀ ਕਰਨ ਵਾਸਤੇ।
ਹੂੰ
ਉਹ ਏਦਾਂ ਹੀ ਕਰਦੀ ਸੀ ਉਹ ਜਿੱਦਾਂ ਦਾ ਵੀ ਕਰਦੀ ਕੰਮ।
ਤੇ ਜਦ ਮੇਰੀ ਵੀ ਮੰਮੀ ਸੀ ਨਾ, ਤੇ ਸਾਡੇ ਸਾਹਮਣੇ ਵਾਲੀ ਨਾ ਉਹ ਗੋਭੀ ਆਲੂ ਬਣਾਉਂਦੇ ਸੀ ਨਾ। ਤੇ ਉਹਦੇ ਵਿੱਚ ਪਿਆਜ ਪਾਉਂਦੇ ਸੀ ਤੇ ਅਸੀਂ ਅਜੇ ਤੱਕ। ਪਿਆਜ ਨੀ ਪਾਇਆ, ਤੇ ਮੇਰੀ ਮੰਮੀ ਨਾ ਇੱਕ ਦਿਨ ਸੁੱਤੀ ਪਈ ਤੇ ਦੁਪਹਿਰ ਦਾ ਹੀ ਟਾਈਮ ਸੀ ਤੇ ਮੈਂ ਗੋਭੀ। ਗੋਭੀ ਆਲੂ ਦੀ ਸ਼ਬਜੀ ਬਣਾ ਲਈ ਉਹ ਸਾਹਮਣੇ ਵਾਲੇ ਜਿੱਦਾਂ ਬਣਾਉਂਦੇ ਨੇ।
ਤੇ ਮੈਂ ਬਣਾ ਲਈ ਤੇ ਮੇਰੀ ਮੰਮੀ ਕਹਿੰਦੀ। ਇਹ ਪਤਾ ਨੀ ਪਿਆਜ ਦੀ ਮੁਸ਼ਕ ਕਿੱਦਰੋ ਆਂ ਰਹੀ ਹੈ ਏ ਤੇ ਮੇਰੀ ਮੰਮੀ ਨਾ ਪਿਆਜ ਨਹੀਂ ਖਾਂਦੀ ਸੀ। ਮਤਲਬ ਬਹੁਤ ਅਵੋਇਡ ਕਰਦੇ ਸੀ ਤੇ ਮੈਂ ਕਿਹਾ ਨਹੀਂ ਅੱਜ ਨਾ ਇੱਕ ਸੀ। ਬੇਟਰ ਮੈਂ ਸਬਜ਼ੀ ਬਣਾਈ ਆ ਉਹਦੇ ਵਿੱਚ ਤੁਸੀਂ ਦੱਸੋ। ਉਹ ਕਿੱਦਾਂ ਦੀ ਲੱਗੀ? ਤੇ ਜਦ ਮੇਰੀ ਮੰਮੀ। ਮੰਮੀ ਨੇ ਇੱਕ ਬਾਈਟ ਖਾਧੀ ਨਾ ਤੇ ਮੇਰੀ ਮੰਮੀ ਕਹਿੰਦੀ ਨਹੀਂ ਮਿੱਠੀ- ਮਿੱਠੀ ਜਿਹੀ ਲੱਗ ਰਹੀ ਏ। ਫਿਰ ਉਹ ਤੁਹਾਨੂੰ ਕਿੰਨੇ ਕਹੀ ਸੀਗੀ। ਮੈਂ ਕਿਹਾ ਪਹਿਲੀ ਵਾਰੀ ਸਬਜ਼ੀ ਬਣਾਈ ਸੀ, ਕਹੇ ਰਹੀ ਕਿ ਕਹਿੰਦੀ ਸੀ ਕਿੱਦਾਂ ਬਣਾਈ ਆ ਤੂੰ? ਇਹ ਤੇ ਮਤਲਬ ਇਹਦੇ ਵਿੱਚ ਲੱਗਦੇ ਆ ਪਿਆਜ ਪਾਏ ਨੇ ਤੂੰ ਮੈ ਕਿਹਾ ਮੈਨੂੰ ਮਤਲਬ ਤੁਸੀਂ। ਐਪਰੀਸ਼ੀਏਟ ਨਹੀਂ ਕੀਤੀ ਕਹਿੰਦੇ ਨਹੀਂ ਉਹ ਤਾਂ ਮੈਨੂੰ ਮੈਂ ਤੈਨੂੰ ਕੀਤਾ ਕਿ ਚੱਲ ਚੰਗੀ ਗੱਲ ਹੈ ਕਿ ਬਣਾਈ ਏ। ਬਟ ਪੁੱਛ ਕੇ ਬਣਾਈ ਚਾਹੀਦੀ ਹੈ ਕਿ ਕਿੱਦਾਂ ਬਣਾਉਨੀ ਹੈ ਉਹ ਸਾਰਿਆਂ ਦੇ ਨਾ ਘਰ ਵਿੱਚ। ਚੱਲ ਕੋਈ ਨੀ, ਕਦੇ ਬਾਕੀ ਅਸੀਂ ਤਾਂ ਮਤਲਬ ਨਾ ਉਹ ਪਿਆਜ ਨਹੀਂ। ਪਿਆਜ ਘੱਟ ਖਾਂਦੇ ਆ ਗੋਭੀ ਵਿੱਚ ਤਾਂ ਬਣਨਾ ਪਾਉਣੇ ਵੀ ਨੀ ਚਾਹੀਦੇ। ਅਦਰਕ ਔਰ ਲਸਣ ਪਾਣਾ ਚਾਹੀਦਾ ਔਰ ਟਮਾਟਰ ਪਾਣਾ ਚਾਹੀਦਾ। ਪਿਆਜ ਪਾਕੇ ਮਿੱਠੀ ਹੋ ਜਾਂਦੀ ਆ ਸਬਜ਼ੀ। ਮੈਂ ਕਿਹਾ ਚਲੋ ਕੋਈ ਨੀ ਫਸਟ ਟਾਈਮ ਬਣਾਈ ਆ ਨਾ ਅੱਜ ਦੇ ਬਾਦ ਮੈਂ ਧਿਆਨ ਰੱਖਾਂਗੀ ਤੇ ਮੇਰੀ ਮੰਮਾ। ਕਹਿੰਦੇ ਕਿ ਚੱਲ ਕੋਈ ਨੀ ਫਸਟ ਟਾਈਮ ਵੀ ਬਣਾਈਏ ਬਹੁਤ ਵਧੀਆ ਬਣਾਈਏ ਬਟ ਪਿਆਜ ਨਾ ਪਾਈ ਅੱਜ ਦੇ ਬਾਦ।
ਹਾਂਜੀ।
ਤੇ ਉਹ ਮੈਂ ਸਾਹਮਣੇ ਵਾਲੇ ਨੂੰ ਦੇਖ ਕੇ ਬਣਾਈ। ਮੈਨੂੰ ਨੀ ਪਤਾ ਸੀ ਕਿ ਮੇਰੀ ਅਮੀ ਏਦਾਂ ਵੀ ਬਣਾਦੀ ਐ।
ਕਿੰਨੇ ਕ ਪਿਆਜ ਪਾ ਕੇ ਬਣਾਦੇ ਆ ਗੋਭੀ ਆਲੂ?
ਹਾਂਜੀ।
ਅਸੀਂ ਤਾਜ਼ੀ ਪਾਉਂਦੇ ਹਾਂ ਗੋਭੀ ਆਲੂ ਚ ਮੇਰੇ ਸਿਰ ਸਹੁਰਾ ਤਰਦੇ ਮੇਰੇ ਪਾਪਾ ਸਹੁਰੇ। ਉਹ ਬੜੇ ਮਤਲਬ ਉਹਨੂੰ ਹਰ ਚੀਜ਼। ਵਿੱਚ ਪਿਆਜ ਚਾਹੀਦਾ ਹੈ ਕੋਈ ਚੀਜ਼ ਪਾਉਣ ਵਾਲੀ ਹੋਏ ਨਾ ਪਾਉਣ ਵਾਲੀ ਹੋਏ ਉਹ ਨੂੰ ਪਿਆਜ ਪਾਉਣੇ ਹੀ ਪਾਉਣੇ ਏ।
ਹਰ ਚੀਜ਼ ਦੇ ਵਿੱਚ ਉਹ ਏਦਾਂ ਖਾਂਦੇ ਹੈ। ਮਤਲਬ ਅਸੀਂ ਹੁੰਦੇ ਨਾ ਕੋਈ ਜਿਆਦਾ ਤੁੜਕਾ ਅਸੀਂ ਲਗਾਨੇ ਹਾਂ ਹਾਂਜੀ। ਹਾਂਜੀ, ਆਹੋ, ਨਹੀਂ ਉਹ ਤੇ ਕੋੜੇ- ਕੋੜੇ ਲੱਗਦੇ ਆ। ਨਾ ਨਾ ਉਹ ਤਾਂ।
ਹਾਂਜੀ, ਉਹ ਗੋਭੀ ਆਲੂ ਵਿੱਚ ਮੈਨੂੰ ਤੇ ਬੜੇ ਕੋੜੇ ਲੱਗਦੇ ਨੇ ਮੈਂ ਤਾਂ ਕੜੀ ਵਿੱਚ ਵੀ ਸਕਿਪ ਕਰਦੀ ਹਾਂ।
ਪਾਸੇ ਲਾ ਦਿੰਦੀ ਹਾਂ ਮਰੇ ਕੋਲ ਪਾਸ ਮਾੜੇ ਤੇ ਪੀ ਬਸ ਪਾਸੇ ਕਰੱਲਣੀ ਆ ਮੇਤਰੇ
ਹਾਂਜੀ ਲੋਕੀ ਦੇ ਕਹਿੰਦੇਨ ਖੜੇ ਮਸਾਲੇ ਪਾਓ ਕੜੀ ਵਿੱਚ ਵੀ ਹੈ ਅਸੀਂ ਨਹੀਂ ਪਾਉਦੇ ਅਸੀਂ ਤਾਂ ਜੀਰਾ ਪਾਉਂਦੇ ਹਾਂ ਉਹ ਵੀ ਪੀਸਿਆ ਹੋਇਆ ਕਿਉਂਕਿ ਮੇਰੇ ਬੱਚੇ ਜੀਰਾ ਵੀ ਉਦਾਂ ਨਹੀ ਸਬਜ਼ੀ ਵਿੱਚ ਖਾਣਗੇ। ਮੈਂ ਤਾਂ ਪੀਸ ਕੇ ਬਣਾਉਂਦੀ ਹਾਂ ਸਾਰਾ ਮਸਾਲਾ ਨਾ।
ਮੈ ਕਰਦੀ ਆ ਬਾਦ ਚ ਕੋਲ ਓਕੇ ਜੀ ਸਤਿ ਸ੍ਰੀ ਅਕਾਲ।